ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇ ਔ
ਮੈਂ ਠੀਕ ਹਾਂ ਤੁਸੀਂ ਦੱਸੋ ਕਾਰਰ ਪਰਿਵਾਰ ਸਭ ਠੀਕ ਨੇ
ਹਾਂਜੀ ਸਭ ਵਧੀਆ ਏਧਰ ਠੀਕ ਨੇ ਸਾਰੇ
ਹਾਂਜੀ ਸਭ ਵਧੀਆ ਜੀ ਹੋਰ ਦੱਸੋ ਕੀ ਕਰ ਰਹੇ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ
ਅੱਛਾ ਜੀ ਗਰਮ ਬਸ ਗਰਮੀ ਨੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਪਿਆ ਏ
ਗਰਮੀ ਤਾਂ ਇਸ ਵਾਰ ਤਾਂ ਬਹੁਤ ਜ਼ਿਆਦਾ ਹੈ ਬਾਹਰ ਤੱਕਣ ਨੂੰ ਵੀ ਦਿਲ ਨ ਕਰਦਾ ਪਿਆ
ਹਾਂਜੀ ਹੋਰ ਏਦਾਂ ਬਸ ਹੁੰਦਾ ਵੀ ਪਾਣੀ ਵੀ ਹੁਣ ਪਾਣੀ ਦੀ ਮੀਨਸ ਵੈਲਿਊ ਪਤਾ ਲੱਗਦੀ ਹੈ ਕਿ ਪਾਣੀ ਦੀ ਵੈਲਿਊ ਕਿੰਨੀ ਜ਼ਿਆਦਾ
ਬਿਲਕੁਲ ਜੀ ਬਿਲਕੁਲ ਪਾਣੀ ਤੇ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਹਰ ਘੰਟੇ ਬਾਅਦ ਸਾਨੂੰ ਪਾਣੀ ਪੀਣਾ ਚਾਹੀਦਾ
ਹਾਂਜੀ
ਹੈਨਾ ਹਰ ਘੰਟੇ ਡੇਢ ਬਾਅਦ ਪਾਣੀ ਪੀਓ ਥੋੜ੍ਹਾ ਥੋੜ੍ਹਾ ਕਰਕੇ ਤਾਂ ਹੀ ਪਾਣੀ ਦੀ ਕਮੀ ਪੂਰੀ ਹੁੰਂਦੀ ਹੈ ਇਹਨਾ ਨਹੀਂ ਤੇ ਕਈ ਤਰ੍ਹਾਂ ਦੇ ਤੇ ਪਾਣੀ ਸਵੱਛ ਹੋਣਾ ਬਹੁਤ ਜ਼ਰੂਰੀ ਹੈ ਸਾਫ਼ ਸੁਥਰਾ ਹੋਵੇ ਹੈ ਨਾ
ਹਾਂਜੀ
ਤਾਂ ਇਹਨੇ ਤੇ ਨਾ ਪਾਣੀ ਦੇ ਨਾਲ ਹੀ ਅਗਰ ਗੰਦਾ ਪਾਣੀ ਹੁੰਦਾ ਹੈ ਉਹਦੇ ਨਾਲ ਹੀ ਸਾਡੇ ਪੇਟ ਵਿੱਚ ਕਈ ਬਿਮਾਰੀਆਂ ਹੋ ਜਾਂਦੀਆਂ ਨੇ
ਗੰਦੇ ਹੋਰ ਫਿਲਟਰ ਵਗੈਰਾ ਵੀ ਹੁਣ ਯੂਜ ਕਰਦੇ ਆ ਬਟ ਫੇਿਰ ਵੀ ਹੁਣ ਪਤਾ ਨੇ ਵੀ ਇਹ ਵੀ ਸਫ਼ਾਈ ਕਲੀਨ ਕਰਦਾ ਪਾਣੀ ਨੂੰ ਜਾਂ ਨਹੀਂ ਆਪਾਂ ਪੀ ਤਾਂ ਜਾਂਦੇ ਆ ਵੀ ਫਿਲ ਇਧਰ ਵਾਲਾ ਬੋਡੀ ਚ ਕੀ ਅਫੈਕਟ ਕਰ ਬਏ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਹਾਂਜੀ
ਕੇ ਬੰਦਾ ਪੀਵੇ ਗਰਮੀ ਦੇ ਹਿਸਾਬ ਚ ਬੋਇਲ ਕਰਕੇ ਸਵੇਰੇ ਬੋਇਲ ਕਰ ਲੈ ਠੰਡਾ ਕਰਕੇ ਬੋਤਲਾਂ ਚ ਪਾ ਕੇ ਰੱਖ ਲਓ।
ਉਹ ਤਾਂ ਸਭ ਤੋਂ ਬੈਸਟ ਹੈ, ਬੁਆਇਲ ਵਾਟਰ ਤਾਂ ਸਭ ਤੋਂ ਵਧੀਆ ਏ। ਜਾਂ ਫਿਰ ਘੜੇ ਵਗੈਰਾ ਚ ਪਾ ਕੇ ਰੱਖੋ।
ਹਾਂਜੀ ਅਸੀਂ ਵੀ ਮਟਕਾ ਰੱਖਿਆ ਹੋਇਆ ਹਾਂਜੀ ਹਾਂਜੀ ਮਟਕਾ ਰੱਖ ਰਖਿਆ ਹੋਇਆ ਮਟਕੇ ਦਾ ਪਾਣੀ ਪੀਂਦੇ ਆ। ਗਰਮੀਆਂ ਚ ਜ਼ਿਆਦਾਤਰ ਅਸੀਂ ਮਟਕੇ ਦਾ ਈ ਪਾਣੀ ਪੀਣਾ ਬਹੁਤ ਰੇਅਰ ਹੁੰਦਾ ਕਿ ਮਤਲਬ ਫਰਿੱਜ ਪਾਣੀ ਪੀਆਂ
ਹੋਰ ਕਿਆ, ਹੋਰ ਫਿਰ ਬਰਫ ਵਾਲਾ ਜੇ ਪੀਨੇ ਆ ਤਾਂ ਫਿਰ ਉਹ ਚ ਐਵੇਂ ਹੁੰਦਾ ਵੀ ਵਾਰ-ਵਾਰ ਪਿਆਸ ਬਹੁਤ ਲੱਗਦੀ ਉਹਦੇ ਨਾਲ ਤਾਂ ਵਾਰ-ਵਾਰ ਮੂੰਹ ਸੁੱਕੀ ਜਾਂਦਾ ਵਾਰ-ਵਾਰ ਦਿਲ ਕਰਦਾ ਫਿਰ ਪਾਣੀ ਪੀ ਜਾਓ ਪਾਣੀ
ਪਾਣੀ ਪੀ ਜਾਓ ਹਾਂਜੀ ਬਿਲਕੁਲ- ਬਿਲਕੁਲ ਉਹੀ ਹੈ ਨਾ
ਜਿਵੇਂ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਹੈਨਾ ਨਿੰਬੂ ਪਾਣੀ, ਓ-ਆਰ-ਐਸ ਵਗੈਰਾ ਇਦਾਂ ਦਾ ਕੁਝ ਹੁਣ ਤਾਂ
ਹਾਂਜੀ ਬਿਲਕੁਲ ਨਿੰਬੂ ਪਾਣੀ ਵਾਲਾ ਘਰ ਬਣਾ ਕੇ ਰੱਖ ਲਏ ਬੰਦਾ ਉਹ ਜ਼ਿਆਦਾ ਵਧੀਆ ਰਹਿੰਦਾ।
ਹਾਂਜੀ
ਇਕੱਠਾ ਬਣਿਆ ਹੋਇਆ ਨਾ ਉਹ ਸਹੀ ਰਹਿੰਦਾ ਬਸ ਚਮਚ ਪਾਇਆ ਤੇ ਘੋਲ ਕੇ ਪੀ ਲਿਆ।
ਹੋਰ ਕਿਆ
ਦੀ ਹਰ ਚੀਜ਼ ਦੀ ਦਿੱਕਤ ਨਹੀਂ ਆਉਂਦੀ
ਔਰ ਐਵੇਂ ਹੁੰਦਾ ਵੀ ਪਤਾ ਨਹੀਂ ਕਿੱਦਾਂ ਦੇ ਬਣਾਏ ਹੁੰਦੇ ਨੇ ਹੁਣ ਕਿਹੜਾ ਪਿਓਰਟੀ ਹੈ ਕੋਈ ਵੀ ਚੀਜ਼
ਨਾ ਨਾ ਮਸਾਲਿਆਂ ਪਤਾ ਨਹੀਂ ਕਿਹੜਾ ਮਸਾਲਾ ਕੀ ਹੈ ਕੀ ਨਹੀਂ ਏ ਪਤਾ ਹੀ ਨਹੀਂ ਲੱਗਦਾ।
ਹੋਰ ਕਿਆ ਹੁਣ ਤਾਂ ਡਾਕਟਰਸ ਵੀ ਕਹਿੰਦੇ ਆ ਵੀ ਅਗਰ ਪਾਣੀ ਦੀ ਕਮੀ ਨਾਲ ਕਿੰਨੇ ਬਿਮਾਰ ਹੋ ਜਾਂਦੇ ਆ ਪੇਟ ਵਗਰਾ ਦੀ ਪ੍ਰੋਬਲਮ ਹੋ ਜਾਂਦੀ ਆ ਵੀ ਓ ਆਰ ਐਸ ਵਗੈਰਾ ਆਪਣਾ ਪੀਂਦੇ ਹੀ ਰਹੋ। ਤਾਂ ਕਿ ਬਾਡੀ ਚ ਕੋਈ ਪ੍ਰੋਬਲਮ ਹੋਵੇ ਹੋ ਨਾ
ਗਰਮੀ ਦੇ ਅਕੋਰਡਿੰਗ ਬਹੁਤ ਧਿਆਨ ਰੱਖਣਾ ਪੈਂਦਾ ਹਰ ਚੀਜ਼ ਦਾ। ਸਭ ਤੋਂ ਜਰੂਰੀ ਪਾਣੀ ਹੈ। ਇੱਕ ਵਾਰ ਨੂੰ ਤੁਸੀਂ ਦੁੱਧ ਚਾਹ ਕੁਝ ਵੀ ਨਹੀਂ ਪੀਓਗੇ ਨਾ ਤਾਂ ਚਲ ਜਾਏਗਾ ਪਾਣੀ ਬਗੈਰ ਨਹੀਂ ਚੱਲਦਾ
ਨਹੀਂ, ਪਾਣੀ ਪੀਣਾ ਦਾ ਬਿਲਕੁਲ ਨਹੀਂ। ਹੁਣ ਕਈ ਹੁੰਦੇ ਆ ਜੇੜੇ ਚਲੋ ਸਰਦੀਆਂ ਚ ਚਾਹ ਵਗੈਰਾ ਪੀ ਲੈਂਦੇ ਆ ਬਟ ਗਰਮੀਆਂ ਚ ਮੈਂ ਤਾਂ ਬਿਲਕੁਲ ਨੀ ਚਾਹ ਪੀਂਦੀ ਹੈਗੀ। ਪਾਣੀ ਉਹ ਐਵੇਂ ਹੁੰਦਾ ਐ ਵੀ ਰੋਟੀ ਵੀ ਚਾਹੇ ਬਸ ਦੋ ਕੁ ਵਾਰ ਪੀਂਦੇ ਆ ਸ ਸਰਦੀਆਂ ਚ ਵੀ ਪਾਣੀ ਦ ਐਵੇਂ ਹੁੰਦਾ ਵੀ ਰੋਟੀ, ਚਾਹੇ ਰੋਟ ਮੇਰਾ ਵੀ ਨੀ ਦਿਲ ਕਰਦਾ ਹੁਣ ਤਾ ਆਂਏ ਹੁੰਦਾ ਪਾਣੀ ਪੀ ਜਾਓ ਬਸ।
ਪਾਣੀ ਪੀਂਵੀਂ ਜਾਓ, ਬਿਲਕੁਲ। ਭਾਵੇਂ ਉਹ ਸਿੰਪਲ ਪੀਓ, ਭਾਵੇਂ ਨਿੰਬੂ ਪਾਣੀ ਪੀਓ, ਚੇ-ਸ਼-ਕਨ ਉਹ ਪੀਓ
ਹਾਂਜੀ।
ਠੰਡਾਈ ਬਣਾ ਲੋ, ਮਤਲਬ
ਹ ਲੱਸੀ ਵਗੈਰਾ ਪੀ ਲੋ ਲੱਸੀ ਬਣਾ ਕੇ ਹਨਾ ਦਹੀਂ ਦੀ ਹੋਰ ਕਿ ਉਹ ਵੀ
ਪਾਣੀ ਬਹੁਤ ਜ਼ਰੂਰੀ ਐ ਸਾਡੀ ਲਾਈਫ ਵਿੱਚ ਨਾ।
ਕਈ ਹੁਣ ਜਿਵੇਂ ਵੇਸਟ ਕਰਦੇ ਆਂ, ਹੁਣ ਉਹਨਾਂ ਨੂੰ ਵੈਲਿਊ ਪਤਾ ਲੱਗਦੀ ਐ ਵੀ, ਪਾਣੀ ਦੀ ਹੁਣ ਕਿਵੇਂ ਬੋਟਲਸ ਵਗੈਰਾ ਦੇ ਵਿੱਚ ਵੀ ਪਾਣੀ, ਹਨਾ ਜੇ ਵੱਡੀਆਂ ਵੱਡੀਆਂ ਆਪਾਂ ਸੀਟ ਟੀਜ਼ ਦੇ ਵਿੱਚ ਜਾਂਦੇ ਓ, ਉੱਥੇ ਪਾਣੀ ਵੀ ਤਾਂ ਮਿਲਦ ਦਾਂ ਈ ਨੀ ਹੈਗਾ। ਕਿੰਨਾ ਮੁਸ਼ਕਿਲ ਤੋਂ ਪਾਣੀ ਮਿਲਦਾ ਐ।
ਪਾਣੀ ਦੀ ਵੇਲੀਊ ਕਰਨੀ ਚਾਈਦੀ ਨਾ ਕਿ ਨਹੀਂ ਹੋਏਗਾ ਤੇ, ਕੰਮ ਤੋਂ ਵੀ ਬੈਠਾਂਗੇ। ਪੀਣਾ ਤੇ ਸਾਡੇ ਵਾਸਤੇ ਜ਼ਰੂਰੀ ਹੈ ਈ ਐ। ਸਾਰੇ ਕੰਮ ਈ ਪਾਣੀ ਨਾਲ ਹੁੰਦੇ ਐ।
ਹੋਰ ਟ੍ਰੈਵਲਿੰਗ ਵਗੈਰਾ ਜਦੋਂ ਕਰਦੇ ਆ, ਉਦੋਂ ਵੀ ਬੋਟਲ ਵਗੈਰਾ ਨਾਲ ਕੈਰੀ ਕਰੋ, ਤਾਂ ਵੀ ਵਦ ਵਧੀਆ ਐ।
ਹਮ ਕੱਪੜਿਆਂ ਵਾਸਤੇ, ਭਾਂਡਿਆਂ ਵਾਸ ਤੇ ਸਫਾਈਆਂ ਵਾਸਤੇ, ਹਰ ਚੀਜ਼ ਦੇ ਵਾਸਤੇ ਪਾਣੀ ਚਾਈਦਾ। ਕਿੰਨੀ ਇੰਪੋਰਟੈਂਸ ਐ ਸਾਡੀ ਵ-ਲਾਈਫ ਚ ਪਾਣੀ ਦੀ।
ਹਾਂਜੀ, ਔਰ ਐਵੇਂ ਹੁੰਦਾ ਕਈ ਵਾਰ ਜਿਵੇਂ ਲਾਈਟ ਵਗੈਰਾ ਚੱਲ ਜਾਵੇ ਤੇ ਜਦੋਂ ਟੈਂਕੀ ਖਾਲੀ ਹੋ ਜਾਂਦੀ ਐ, ਫੇਰ ਪਤਾ ਲੱਗਦਾ ਵੀ
ਫਿਰ ਬਸ। ਸ-ਸਾਰੇ ਕੰਮ ਓਥੇ ਦੇ ਉੱਥੇ ਬੈਠੇ ਰਹੋ। ਸਹੀ ਗੱਲ ਐ। ਫੇਰ ਉੱਥੇ ਹੀ ਰੁਕ ਜਾਂਦੇ ਨੇ। ਹੱਥ ਧੋਣ ਤੋਂ ਵੀ ਬੰਦਾ ਪੈ ਜਾਂਦਾ ਹੈ ਫੇਰ
ਹੋਰ ਕੀ।
ਕਿੰਨੇ ਕੰਮ ਆਂਦਾ ਐ ਸਾਡਾ ਪਾਣੀ।
ਹੋਰ ਤੁਸੀਂ ਕਿੱਦਾਂ ਸਟੋਰ ਵਗੈਰਾ ਕਰਕ ਕੇ ਕੁੱਛ ਰੱਖਦੇ ਹੋ, ਪਾਣੀ ਨੂੰ ਕਿੱਦਾਂ
ਹਾਂ-ਹਾਂਜੀ, ਅਸੀਂ ਵੀ ਬਾਲਟੀ ਵੀ ਭਰ ਕੇ ਰੱਖ ਲਈ ਦੀ ਐ। ਸ ਕਿਉਂਕਿ ਲਾਸਟ ਟਾਈਮ ਸਾਡੀ ਮੋਟਰ ਖ਼ਰਾਬ ਹੋ ਗਈ ਸੀ। ਤੇ ਉਦੋਂ ਫੇ ਦਿੱਕਤ ਹੋ ਗਈ। ਪਾਣੀ ਦੀ ਬਹੁਤ ਜ਼ਿਆਦਾ ਤੇ, ਫਿਰ ਅਸੀਂ ਅ ਮ ਮੇਰੇ ਹਸਬੈਂਡ ਕਹਿੰਦੇ ਨੇ ਕਿ ਤੁਸੀਂ ਨਾ ਸਮਾਨ ਅ ਭਰ ਕੇ ਰੱਖਿਆ ਕਰੋ ਪਾਣੀ, ਬਾਲਟੀ ਔਰ ਗਾਗਰ ਇੱਕ ਭਰੀ ਹੋਣੀ ਚਾਹੀਦੀ ਪੀਣ ਵਾਲੀ ਬਾਲਟੀ ਅਲੱਗ ਭਰੀ ਹੋਈ ਹੈ। ਦੋ ਐਕਸਟਰਾ ਭਰੇ ਹੋਏ ਨੇ ਫਿਰ ਟੈਂਕੀ ਚ ਹੁਣ ਮੋਟਰ ਠੀਕ ਹੋ ਗਈ ਹੈ। ਹੁਣ ਟੈਂਕੀ ਚ ਤੇ ਹੈ ਹੀ ਹੈ, ਰੱਖਣਾ ਹੀ ਪੈਂਦਾ ਕਈ ਪਹਿਲੇ ਮਤਲਬ ਦੇਖੇ ਵੱਡੇ ਵੱਡੇ ਡਰੰਮ ਚੱਲਦੇ ਸੀ ਲੋਕੀ ਭਰ ਕੇ ਰੱਖ ਲੈਂਦੇ ਸੀ। ਨੀਲੇ ਰੰਗ ਵੱਡੇ ਵੱਡੇ ਡਰੰਮ ਹਨਾ ਉਹ ਸਟੋਰ ਕਰਕੇ ਰੱਖਦੇ ਸੀ।
ਬਟ ਹੁਣ ਤਾਂ ਏਦਾਂ ਵੀ ਗਰਮੀ ਐਨੀ ਜ਼ਿਆਦਾ ਪਾਣੀ ਜਿਵੇਂ ਸਟੋਰ ਵੀ ਆ। ਆਪਾਂ ਕਰਦੇ ਹਾਂ ਗਰਮ ਵੀ,
ਹਾਂ ਗਰਮ ਵੀ ਬਿਲਕੁਲ ਬਿਲਕੁਲ, ਉਹ ਪੀਣ ਲਾਇਕ ਤੇ ਹੁੰਦਾ ਨੀ ਉਹ ਬਸ ਯੂਜ ਕਰਨ ਵਾਸਤੇ ਹੁੰਦਾ ਕਿ ਐਮਰਜੈਂਸੀ ਵਾਸਤੇ ਅਸੀਂ ਪਾਣੀ ਭਰ ਕੇ ਰੱਖਨੇ ਆ ਕਿ ਐਮਰਜੈਂਸੀ ਕੋਈ ਜ਼ਰੂਰਤ ਪੈਜੇ ਤੇ ਤਾਂ,
ਪੀਣ ਲਈ ਤਾਂ ਚਲੋ ਐਵੇਂ ਹੁੰਦਾ ਵੀ ਅਗਰ ਖ ਤਮ ਵੀ ਹੋ ਗਿਆ ਤਾਂ ਭਰਿਆ ਹੋਏਗਾ ਆਪਾਂ ਨੇ ਰਾਤੀ ਰ ਵਗੈਰਾ ਦੇ ਵਿੱਚ ਪੀਣ ਲਈ ਤਾਂ ਉਹਦੇ ਵਿੱਚ ਬਰਫ਼ ਵਗੈਰਾ ਪਾ ਕੇ ਯੂਜ ਕਰ ਸਕਦੇ ਆ।
ਬਿਲਕੁਲ ਬਿਲਕੁਲ, ਹਮ, ਮਟਕਾ ਰੱਖਿਆ ਹੈ, ਮਟਕੇ ਚ ਰੱਖ ਲਈਦਾ ਬਾਲਟੀ ਚ ਵਰਤਣ ਵਾਲਾ ਰੱਖ ਲਈ ਦਾ ਅਲੱਗ ਅਲੱਗ ਉਹਦੇ ਨਾਲ ਰੱਖੀ ਦਾ ਫਿਰ
ਠੰਡਾ ਰਹਿੰਦਾ ਫਿਰ ਮਟਕੇ ਚ ਹੀ ਗਰਮੀ ਜ਼ਿਆਦਾ ਗਰਮੀ ਚ ਤਾਂ ਨਹੀਂ ਰਹਿੰਦਾ ਹੋਣਾ ਠੰਡਾ
ਨਹੀਂ ਨੋਰਮਲ ਰਹਿੰਦਾ ਐ ਕਿ ਮਤਲਬ ਅਸੀਂ ਪੀ ਸਕਨੇ ਹਾਂ, ਜਿਵੇਂ ਫਰਿਜ ਦਾ ਪਾਣੀ ਤੇ ਬਾਰ ਬਾਰ ਪੀਓ ਨਾ ਤੇ ਉਹ ਠੰਡਾ ਪਿਆਸ ਜ਼ਿਆਦਾ ਲੱਗਦੀ ਏ, ਮਟਕੇ ਦਾ ਪੀ ਲਓ ਤੇ ਉਹਦੇ ਨਾਲ ਪਿਆਸ ਬੁਜ ਜਾਂਦੇ ਆ ਜਿਵੇਂ
ਹਾਂਜੀ ਇਹ ਤਾਂ ਹੈ।
ਹਮ ਮਟਕੇ ਦਾ ਪਾਣੀ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਅਸੀਂ ਜ਼ਿਆਦਾ ਪੀਣ ਲੱਗੇ ਹਾਂ ਸਾਡਾ ਪੇਟ ਸਹੀ ਰਹਿੰਦਾ ਐ
ਹਾਂਜੀ,
ਹੂ ਕਿਉਂਕਿ ਪੇਟ ਦੀ ਬਿਮਾਰੀਆਂ ਹੀ ਪਾਣੀ ਨਾਲੋਂ ਹੁੰਦੀਆਂ ਦੇ ਆਂ
ਇਹ ਤਾਂ ਹੈ
ਹੂ
ਜਿਵੇਂ ਹੁਣ ਕਈ ਵਾਰ ਜਦੋਂ ਚੇਂਜ ਵੀ ਹੁੰਦੀ ਹੈ ਕਣਕ ਵਗੈਰਾ ਚੇਂਜ ਹੁੰਦੀ ਹੈ ਉਦੋਂ ਵੀ ਤਾਂ ਕਿੰਨੇ ਪੇ ਇਨਫੈਕਸ਼ਨ ਹੁੰਦੀ ਹੈ ਜਦੋਂ ਨਵੀਂ ਕਣਕ ਯੂਜ ਕਰ ਫੇਰ ਉਦੋਂ ਵੀ ਪੇਟ ਦੀ ਬਹੁਤ ਪ੍ਰੋਬਲਮ ਹੁੰਦੀ ਹੈ
ਔ ਸਾਰੀ ਬਿਮਾਰੀਆਂ ਹੀ ਪੇਟ ਤੋਂ ਲੱਗਦੀਆਂ
ਹੋਰ ਕਯਾ
ਹੂ ਤੁਸੀਂ ਸਟੋਰ ਕਰਕੇ ਰੱਖਦੇਓ ਫਿਰ ਪਾਣੀ
ਪਾਣੀ ਅਸੀਂ ਵੀ ਬਟ ਸਾਡੇ ਐਵੇਂ ਹੁੰਦਾ ਵੀ ਮੋਟਰ ਵਾਰ ਵਾਰ ਚਲਾਉਂਦੇ ਹਾਂ ਅਸੀਂ ਗਰਮੀ ਚ ਫੇਰ ਜ਼ਿਆਦਾ ਚੱਲ ਜਾਂਦਾ ਕੈਨਦੀ ਕਿਉਂਕਿ ਪਾਣੀ ਗਰਮ ਬਹੁਤ ਜ਼ਿਆਦਾ ਹੁਣ ਤਾਂ ਤੂੰ ਆਪਾਂ ਦੇਖੋ ਟੈਂਪਰੇਚਰ ਕਿੰਨਾ ਜ਼ਿਆਦਾ ਹੁੰਦਾ ਹੈਏ ਪਾਣੀ ਉਹ ਐਨ ਗਰਮ ਹੋਇਆ ਹੁੰਦਾ ਹੈ ਹੋਰੱ ਕੀ ਇੰਨਾ ਜ਼ਿਆਦਾ ਗਰਮ ਹੁੰਦਾ ਫ਼ਰ ਵਾਰ ਵਾਰ ਥੋੜੀ ਥੋੜ੍ਹੀ ਦੇਰ ਬਾਅਦ ਮੋਟਰ ਚਲਾ ਲਈੈਂਦੀ ਹੈ ਤਾਂ ਸਹੀ ਰਹਿੰਦਾ ਫਿਰ ਹਾਂ ਜ ਡਾਇਰੈਕਟ ਹਾਂਜੀ ਉਹੀ ਜ਼ਿਆਦਾ ਯੂਜ ਕਰਦੇ ਆ ਫਿਰ ਰੈਪਰ ਵਗੈਰਾ ਭਰ ਕੇ ਰੱਖ ਲੈਂਦੇ ਆ ਬਰਫ ਵਗੈਰਾ ਕਰਨੇ, ਜਾਂ ਫਿਰ ਅਗਰ ਕਈ ਵਾਰ ਨਹੀਂ ਵੀ ਹੁੰਦਾ ਤਾਂ ਫੇਿਰ ਉਹ ਯੂਜ ਹੋ ਜਾਂਦਾ ਹੈ
ਹੂ ਸਹੀ ਗੱਲ ਹੈ ਉਹੀ ਵੈਸੇ ਯੂਜ ਹੋ ਜਾਂਦਾ, ਨਾ ਯੂਜ ਹੋਵੇ ਔ ਹੀ ਨਾ ਭਰ ਕੇ ਰੱਖਣੇ ਤੇ ਅਰ ਵੈਸੇ ਪੀਣ ਵਾਸਤੇ ਯੂਜ ਨਾ ਹੋਵੇ ਤੇ, ਵੈਸੇ ਯੂਜ ਹੋ ਜਾਂਦਾ ਐਮਰਜੈਂਸੀ ਕੋਈ ਹੋਵੇ ਤੇ
ਹਾਂਜੀ
ਔ ਹੀ ਨਾ ਪਾਣੀ ਬਗੈਰ ਕੋਈ ਜ਼ਿੰਦਗੀ ਨੀ ਪਾਣੀ ਤੇ ਬਹੁਤ ਜ਼ਰੂਰੀ ਹੈ ਪੀਣਾ ਵੀ ਅੱਛਾ ਹੈ
ਹੋਰ ਕ ਹੁਣ ਕਿਤੇ ਬਾਹਰ ਟ੍ਰੈਵਲਿੰਗ ਕਰਦੇ ਆ ਜਦੋਂ ਬੋਟਲ ਵਗੈਰਾ ਖਤਮ ਹੋ ਜਾਂਦੇ ਫਿਰ ਆ ਏ ਹੁੰਦਾ ਵੀ ਆਏ ਹੁਣ ਪਾਣੀ ਕਿਵੇਂ ਲਈਏ ਉਹੀ ਤਾਂ ਵੀ ਬੋਟਲ ਖਤਮ ਹੋ ਜਾਂਦੀਆਂ ਨੇ ਫੈਮਲੀਜ਼ ਜਦੋਂ ਵੱਡੀ ਹੁੰਦੀ ਹੈ ਨਾਲ ਇੰਨੇ ਜਾਣੇ ਹੁੰਦੇ ਆ ਫੇਿਰ ਤਾਂ ਪਾਣੀ ਦੀ ਵੀ ਜ਼ਿਆਦਾ ਲੋੜ ਪੈਂਦੀ ਹੈ
ਬਿਲਕੁਲ ਬਿਲਕੁਲ
ਫੇਰ ਤਾਂ ਕਈ ਵਾਰ ਇਏਦਾਂ ਕਰਦੇ ਨਾ ਫਿਰ ਪਰ ਏ ਨਾਲ ਕੈਰੀ ਕਰ ਲੈਂਦੇ ਆਾਂ ਫੇਰ ਕੀ ਉਹ ਵਧੀਆ ਰਹਿੰਦਾ ਏ ਸੋਚੋ ਜਿਵੇਂ ਮਰਜੀ ਹੋਰ ਪਰ ਪਾ ਕੇ ਲੈ ਜਾਓ ਤੇ ਉਹ ਵਧੀਆ ਰਹਿੰਦਾ ਫਿਰ ਜਿਵੇਂ ਮਰਜ਼ੀ ਯੂਜ ਕਰੀ ਜਾਓ ਸਾਰੇ ਜਾਣੇ।
ਬਿਲਕੁਲ ਬਾਹਰ ਗੱਡੀਆਂ ਗੁੱਡੀਆਂ ਇਸ ਤੇ ਵੈਸੇ ਹੀ ਮਹਿੰਗੀ ਮਿਲਦੀਆਂ ਨੇ ਬੋਤਲਾਂ
ਹਾਂ ਜੀ। ਤੇ ਹੋਰ
ਹੋਰ ਉਹ ਵੀ ਪਤਾ ਨੀ ਫੇਰ ਕਿਹੜਾ ਪਰ ਕੇ ਕੇ ਲਿਆਂਦੇ ਨੇ ਕਿੱਦਾਂ ਦਾ ਆਉਂਦਾ ਅਸੀਂ ਤੇ ਸੋਚਣੇ ਹਾਂ ਬਸਲੈਰੀਏ ਜਾਂ
ਉਹ ਵੀ ਅਲੱਗ ਅਲੱਗ ਬਹੁਤ ਕੰਪਨੀਜ਼ ਨੇ।
ਅੱਜ ਕੱਲ ਰੇਲ ਨੀਰ ਪਤਾ ਨੀ ਕੀ ਕੀ ਚੱਲ ਗਈਆਂ ਨੇ।
ਪਤਾ ਵੀ ਨੀ ਨਾ ਵੀ ਕਿੱਦਾਂ ਉਹਨੂੰ ਪੈਕਿੰਗ ਕਿੱਦਾਂ ਟੀ ਹੋਈ ਹੈ ਕਿੱਦਾਂ ਦਾ ਪਾਣੀ ਯੂਜ
ਬਿਲਕੁਲ ਅੱਜ ਕੱਲ ਤੇ ਹਰ ਚੀਜ਼ ਨੂੰ ਸੀਲ ਲਗਾਣਾ ਕਿਹੜਾ ੳ
ਹੋਰ ਕ ਡੁਪਲੀਕੇਸੀ ਚੱਲਦੀ ਹੈ ਫਿਰ ਵਿੱਚ ਓਰਜਨਲ ਤਾਂ ਕੋਈ ਉਹ ਹੁੰਦਾ ਡੁਪਲੀਕੇਸੀ ਜ਼ਿਆਦਾ ਹੁੰਦੀ ਏ।
ਡੁਪਲੀਕੇਟ ਜ਼ਿਆਦਾ ਹੁੰਦੀ ਏ ਸਹੀ ਗੱਲ ਏ।
ਹਾਂਜੀ ਹੋਰ ਤੁਸੀਂ ਵੀ ਵੱਧ ਤੋਂ ਵੱਧ ਪਾਣੀ ਪੀਆ ਕਰੋ ਹੁਣ ਗਰ
ਹਾਂਜੀ -ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਤੇ ਬਿਮਾਰ ਹੋ ਕੇ ਉੱਠ ਗਈ ਹਾਂ ਮੇਰਾ ਵੀ ਪੇਟ ਪਿੱਛੇ ਖ਼ਰਾਬ ਹੋ ਗਿਆ ਸੀ ਇਸੇ ਕਰਕੇ ਤੇ ਹੁਣ ਮੈਂ ਘੰਟੇ ਘੰਟੇ ਡੇਢ ਡੇਢ ਬੰਟ ਬਾਅਦ ਪਾਣੀ ਪੀਂਣੀ ਆਂ। ਵੀ ਮੈਂ ਬੁਆਇਲ ਕਰਕੇ ਰੱਖ ਲਿਆ ਹੋਇਆ ਹਾਂਜੀ ਉਹੀ ਪੀਅ ਓ ਆਰ ਐਸ ਮੰਗਵਿਆ ਸੀ ਇਲੈਕਟ੍ਰੋਲ ਮੰਗਾਇਆ ਸੀ।
ਹਾਂਜੀ ਉਵੀ ਵਧੀਆ ਰਹਿੰਦਾ ਏ।
ਹਾਂਜੀ -ਹਾਂਜੀ-ਹਾਂਜੀ
ਧਿਆਨ ਰੱਖਿਓ ਹਾਂਜੀ।
ਹਾਂਜੀ ਤੁਸੀਂ ਵੀ ਰੱਖਿਓ ਬ ਪਾਣੀ ਪੂਣੀ ਦਾ ਧਿਆਨ ਰੱਖਿਓ ਉਹਨਾਂ ਨੂੰ ਦਿਓ ਹਾਂਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ।
ਮੈਂ ਨਹੀਂ ਕਹਿ ਰਿਹਾ।